ਹੈਲੋ।
ਹਾਂਜੀ ਸਤਿ ਸ੍ਰੀ ਅਕਾਲ।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
ਤੁਸੀਂ ਦੱਸੋ ਕੀ ਹਾਲ ਚਾਲ ਏ
ਹਾਂਜੀ ਠੀਕ ਹੈ ਵਧੀਆ ਤੁਸੀਂ ਸੁਣਾਓ
ਵਧੀਆ ਜੀ ਵਧੀਆ
ਹੋਰ ਕੀ ਕਰ ਰਹੇ ਹੋ ਕੁੱਛ ਨੀ ਬਸ ਬੈ ਬੱਠੇ ਦੇ ਸੀ ਵੇਹਲੇ ਰੋਟੀ ਰੂਟੀ ਖਾ ਕੇ ਹੱਟਿਆ ਹੁਣੇ ਹੀ
ਅੱਛਾ ਮੈਂ ਵੀ ਹੁਣੇ ਹੀ ਰੋਟੀ ਖਾਧੀ ਹੈ ਤੇ ਮੈਂ ਫਿਰ ਤੁਹਾਨੂੰ
ਅੱਛਾ ਅੱਛਾ ਹੋਰ ਕੀ ਗੱਲ ਬਾਤ ਸੁਣਾਓ
ਹਾਂ ਮੈਂ ਪੁੱਛਣਾ ਸੀਗਾ ਸਾਡਾ ਜੱਥਾ ਜਾ ਰਿਹਾ ਹੈ ਹੇਮਕੁੰਟ ਸਾਹਿਬ ਤੇ ਤੁਸੀਂ ਜਾਣਾ ਏ
ਤੇ ਮੈਂ ਕਿਹਾ ਪੁੱਛਣਾ ਤੁਹਾਨੂੰ ਵੀ ਪੁੱਛ ਲਵਾਂ ਬਈ ਆਪਾਂ ਸਾਰੇ ਜਾ ਰਹੇ ਹਾਂ ਇਕੱਠੇ ਤੇ ਤੁਸੀਂ ਵੀ ਜੇ ਅਗਰ ਜਾਣਾ ਚਾਹੁੰਦੇ ਹੋ ਤੇ ਫਿਰ ਚੱਲਾਂਗੇ ਇਕੱਠੇ ਹੀ ਫੈਮਿਲੀ ਫੈਮਿਲੀ ਨਾਲ
ਅੱਛਾ ਅੱਛਾ ਜੱਥਾ ਲੈ ਕੇ ਚੱਲੇ ਹੋ ਤੁਸੀਂ
ਹਾਂਜੀ ਜੀ ਅ ਜੱਥਾ ਲੈ ਕੇ ਚੱਲੇ ਹਾਂ ਯਾ ਸੇਵਾ ਜੋ ਵੀ ਹੁੰਦੀ ਹੈ ਸੇਵਾ ਕਰਨ ਆਸਤੇ ਯਾਂ ਸੇਵਾ ਦੇਣੀ ਹੈ ਕੁਝ ਜਾਣਾ ਹੈ ਨਾਲ ਤਾਂ ਵੀ
ਨਹੀਂ ਮੈਂ ਅਸੀਂ ਵੀ ਸੋਚ ਰਹੇ ਹਾਂ ਕੀ ਹੋਇਆ ਬੱਚੇ ਦੀ ਛੁੱਟੀਆਂ ਪਈ ਦੀਆਂ ਨਾ ਬੱਚੇ ਕਹਿ ਰਹੇ ਨੇ ਕਿਤੇ ਲੈ ਜਾਓ ਬਾਜ਼ਾਰ ਉਹ ਬਾਜ਼ਾਰ ਕਹਿੰਦੇ ਪਿਆਂ ਬਈ ਘੁਮਾਨ ਲੈ ਜਾਓ ਕਿਥੇ ਬਾਹਰ ਮੈਂ ਕਿਹਾ ਚਲੋ ਫੇਰ ਕਿਤੇ ਦਿਆ ਅਸੀ ਤੇ ਹਜ਼ੂਰ ਸਾਹਿਬ ਸੋ ਸੀ ਪਰ ਮੈਂ ਕਿਹਾ ਹੇਮਕੁੰਟ ਸਾਹਿਬ ਵੀ ਬੋਲ ਫਿਰ ਸਾਨੂੰ ਵੀ ਦੇਖ ਰਹੇ ਸੀ ਕੋਈ ਸਾਥ ਮਿਲ ਜਾਵੇ ਤੇ ਸਾਥ ਦੇ ਨਾਲ ਜਾਈਏ ਠੀਕ ਹਾਂ ਕੋਈ ਨੀ ਮੈ ਮ ਮਤਲਬ ਐ ਆਉਂਦੇ ਨੇ ਨਾ ਪ੍ਰੇਮ ਤੇ ਉਹਨਾਂ ਨੂੰ ਪੁੱਛਦੀ ਹਾਂ ਮੈਂ
ਹਾਂ ਤੇ ਤੁਸੀਂ ਪੁੱਛ ਕੇ ਦੱਸੋ ਅਸੀਂ ਸਾਰੇ ਜਾ ਰਹੇ ਹਾਂ ਕਿਉਂਕਿ ਦੇਖੋ ਜਾਣਾ ਹੈ ਥੋੜ੍ਹੇ ਟਾਈਮ ਪਹਿਲੇ ਹੀ ਦੱਸੋਗੇ ਤਾਂ ਹੀ ਓ ਤਿਆਰੀ ਹੋਏਗੀ ਆਪਾਂ ਵੀ ਹੁਣ ਤਿਆਰੀ ਤੇ ਹੀ ਕਰ ਰਿਹਾਂ ਸਾਰਾ
ਅੱਛਾ ਅੱਛਾ ਤੇ ਕਦੋਂ ਦੀ ਟ੍ਰਿਪ ਹੈ ਤੁਹਾਡੀ ਯਾਤ
ਆਪਾਂ ਮੰਥ ਐਂਡ ਤੇ ਜਾਣਾ ਹੈ ਪੱਚੀ ਤਾਰੀਕ ਵੀ ਬਾਈ ਪੱਚੀ ਤਾਰੀਕ ਦੇ ਵਿੱਚ ਵਿੱਚ ਜਾਣਾ
ਅੱਛਾ ਅੱਛਾ
ਹਲੇ ਤੇ ਹੈ ਦਸ ਪੰਦਰਾਂ ਵੀਹ ਦਿਨ ਤੁਸੀ ਤਾਂ ਹੀਓ ਮੈਂ ਕਿਹਾ ਪੁੱਛ ਲਓ ਤੁਸੀਂ ਘਰੋਂ ਵੀ ਫੈਮਲੀ ਨਾਲ ਸਲਾਹ ਬਣਾਉਣੀ ਬਣਾ ਲੋੋ ਜਾਣ ਵਾਸਤੇ
ਹਾਂ ਕੋਈ ਨੀ ਮੈਂ ਪੁੱਛਦੀ ਹਾਂ ਦੱਸਦੀ ਹਾਂ ਫੇਰ ਹੋਰ ਵੀ ਰਸਤੇ ਚ ਗੁ ਸਬ ਗੁਰਦੁਆਰਿਆਂ ਚ ਮੱਥੇ ਟੇਕਦੇ ਜਾਣਾ ਹੈ ਨਾ
ਸਭ ਜਗ੍ਹਾ ਘੁੰਮਦੇ ਘੁੰਮਦੇ ਜਾਣਾ ਹੈ
ਹਾਂ ਤੇ ਯਾਤਰਾ ਕਿੱਥੋਂ ਸ਼ੁਰੂ ਕਰਨੀ ਪੋਂਟਾ ਸਾਹਿਬ ਤੋਂ
ਹਾਂਜੀ ਯਾਤਰਾ ਤੇ ਪੋਂਟੇ ਸਾਹਿਬ ਤੋਂ ਹੀ ਹੁੰਦੀ ਸ਼ੁਰੂ ਜੇਕਰ ਤੁਸੀਂ ਘਰੋਂ ਆ, ਘੱਰ ਆਣਾ, ਘੱਰ ਆ ਕੇ, ਘਰੋਂ ਚੱਲਣਾ ਉਵੇਂ ਚੱਲ ਲਾਂਗੇ।
ਨਈ, ਕੋਈ ਨੀ ਮੈਂ ਸ, ਸੋਚ ਰੀ ਸੀ ਕਿ ਅਸੀਂ ਸਾਰੇ ਕੱਠੇ ਪੋਨੀਟਰ ਸੈਬ ਅ
ਤੇ ਉੱਥੇ ਈ ਮਿਲਦੇ ਆ ਸਾਰੇ, ਪੋਟਾ ਸਾਈਬ ਈ ਮਿਲਦੇ ਫਿਰ ਉਧਰੋਂ ਦੇ ਰਿਸ਼ੀਕੇਸ਼ ਚਲੇ ਜਾਵਾਂਗੇ, ਤੇ ਫੇਰ ਇੱਕ ਦਿਨ ਮੈ ਦਸ, ਪਲੈਨ ਤੇ ਕੀਤਾ ਸੀ ਮੈਂ ਕੇ ਇੱਕ ਦਿਨ ਰਿਸ਼ਿਕਸ਼ ਇੱਕ ਦਿਨ ਰੁਕ ਕੇ ਫੇਰ ਓਧਰੋਂ ਦੀ ਰਿਸ਼ੀਕੇਸ਼ ਤੋਂ ਯਾਤਰਾ ਕਰਾਗੇ ਫੇਰ, ਗੋਸਿੰਦ, ਗੋਬਿੰਦ ਘਾਟ ਜਾਵਾਗੇ, ਫਿਰ ਲੇਸ ਗੋਬਿੰਦ ਧਾਮ ਯਾਂ ਫੇਰ ਗੋ ਇੱਕ ਦਿਨ ਗੋਬਿੰਦ ਘਾਟ ਹੋ ਜਾਂਦਾ ਫੇਰ ਇੱਕ ਦਿਨ ਗੋਬਿੰਦ ਧਾਮ ਹੋ ਜਾਂਦਾ।
ਅੱਛਾ-ਅੱਛਾ, ਤੁਸੀਂ ਤੇ ਗਏ ਹੋਏ ਅੋ ਪੈਲੇ, ਮੈਂ ਤੇ ਪੈਲੀ ਵਾਲੀ ਚਲਾ ਵਾਂ ਨਾ
ਨਈ-ਨਈ ਮੈਂ ਗਈ ਨੀ ਆ, ਮੈਨੂੰ ਵੀ ਮੈਂ ਵੀ ਥੋੜੇ ਦਿਨ ਪੈਲੇ ਪੁੱਛੇਆ ਸੀ।
ਹੂੰ
ਪੁੱਛ ਰੀ ਸੀ ਸਾਰੇਆ ਕੋਲੋ ਬਈ ਕਿਵੇ-ਕਿਵੇ ਯਾਤਰਾ ਤੇ ਜਾਣਾ, ਨਾਲੇ ਮੈਂ ਕੀ ਵੇਖ ਰਈ ਸੀ, ਓਦੇ ਚ ਅ, ਕਿ ਕੈੰਦੇ, ਵੀਡੀਓ ਚ ਦੇਖੇਆ ਸੀ ਨਾ ਯਾਤਰਾ ਕਿਵੇਂ ਸ਼ੁਰੂ ਕਰਨੀ ਐ, ਕਿੱਥੋਂ ਦੀ ਜਾਣਾ, ਕਿੱਥੇ ਪੋਚਣੈ, ਫੇ ਗੋਬਿੰਦ ਘਾਡ ਡਾਮ ਤੋਂ ਆ, ਫੇਰ ਸ਼ਿਵਪੋਲੇ ਜ ਹੇਮਕੁੰਡ ਸੈਬ ਪੋਚਦੇ
ਹਾਂ, ਤੇ ਅ ਸਈ ਆ ਉੱਧਰ ਅਪਾਂ ਘੁੰਮਾਂਗੇ ਤੁਸੀਂ ਪੈਲੀ ਵਾਰ ਚਲੇਓ
ਚੱਲੀ ਤੇ ਮੈਂ ਵੀ ਪੈਲੀ ਵਾਰ ਈ ਆ, ਮ ਮੈਂ ਕੇਆ ਫੇਰ ਫੇ ਆਦੇ, ਮੈਂ ਕਿਆ ਰਿਸ਼ੀਕੇਸ਼ ਥੋੜਾ ਘੁੰਮਾਂਗੇ ਥੋੜਾ ਉੱਥੇ ਦੇਖਣ ਨੂੰ ਆ ਸ਼ਿਣਾ ਜਗਾਵਾ ਹੈਗੀਆ ਨੇ ਬੱਚੇ ਵੀ ਨੇ ਨਾਲੇ, ਛੁੱਟੀਆਂ ਖ਼ਤਮ ਹੋਣ ਵਾਲੀਆ, ਮੈਂ ਕਿਆ ਵਧੀਆ ਘੁੰਮਾ ਲੇਆ ਵਾਂ
ਹਾਂ-ਹਾਂ ਸਈ ੲੈ, ਨਈ ਤੁਸੀਂ ਵੀ ਮਤਲਬ ਪੈਲੀ ਵਾਰੀ ਚੱਲੇਓ, ਅ
ਹਾਂ, ਮੈਂ ਵੀ ਪੈਲੀ ਵਾਰੀ ਚੱਲੀ ਆਂ, ਮੈਂ ਕਦੀ ਗਈ ਨੀ ਆ ਨਾ ਓਧਰ।
ਅੱਛਾ-ਅੱਛਾ, ਹਾਂ, ਆਂ ਤੇ ਸਾਬ ਮੇਰਾ ਵੀ ਪੈਲੀ ਵਾਰ ਦਾ ਈਏ ਜਾਣਾ, ਮੈਂ ਵੀ ਪੈਲੇ ਨਈ ਗੇਆ
ਤੇ, ਓਈ ਫੇਰ ਥੋੜਾ ਮੈਂ ਕੈੰਦੇ ਸੀ ਬਈ ਅਸੀਂ ਨਾ, ਬਈ ਜਿਵੇਂ ਜਥਾ ਜਾ ਰੇਆ ਵੇ, ਤੇ ਅਸੀ ਨਾ ਥੋੜਾ ਨਾ ਜੱਥੇ ਵਾਸਤੇ, ਥੋੜਾ, ਮੈਡੀ ਕਲ, ਦੀ, ਮੈ, ਅ ਮੈਡੀਸਨ ਵਗੈਰਾ, ਲੈ ਕੇ ਨਿਕਲੀ ਏ ਜਿਸ ਤਰਾਂ, ਵ, ਬ, ਵਡ ਡਾਏ, ਓਦੀ ਬੁਖਾਰ ਖਾਂਸੀ, ਜੁਕਾਮ ਦੀ ਦਵਾਈਆਂ ਤੇ, ਹੋਰ ਵਿਕਸ, ਮੂਵ
ਹਾਂ, ਤੇਆ ਮੈਂ ਵੀ ਕੁ ਛ, ਓ ਤਾਂ ਸੋਚ ਰੇਆ ਸੀ ਕੋਈ, ਪੈਕਟਸ ਵਗੈਰਾ ਕੋਛ ਲੈ ਕੇ ਜਾਈਏ
ਹਾਂ ਬੱਚੇਆਂ ਦੇ ਪੇ, ਮੈਂ ਏਸ ਤਰਾਂ ਕੱਰ ਲਾਂਗੇ ਨਾ ਸਭ ਨੂੰ ਸਭ ਥੋੜਾ-ਥੋੜਾ ਵਾਡ ਦਾਂਗੇ ਚੀਜਾ, ਬਈ ਕੋਈ ਕੁਛ ਰੱਖ ਲਵੇ, ਬਈ ਕੁਟਟੀ ਜਾਦਾ ਰੱਖੇ ਕੀ ਆਦੇਆ ਤੱਕ ਕਿ ਸੰਗਤ ਵਿੱਚ ਤੁਰਦੇ ਹੋਏ ਨੂੰ ਲੋੜ ਪਵੇ, ਸਾਡੇ ਕੋ ਥੂੜੇ ਨਾ। ਜਿਸ ਤਰਾਂ ਦਵਾਈਆਂ ਬੁਖਾਰ ਦੀਆਂ ਹੋ ਗਿਆਂ, ਠੰਢ ਲੱਗ ਗਈ ਉਦੀ ਹੋ ਗਈ ਸਰਦੀਆਂ ਅ ਜ਼ੁਕਾਮ ਹੋ ਜਾਂਦੈ, ਅੋਰ ਕਮਰ ਦਰਦ ਵਸ ਫੇ ਮੂੰਵ ਰੱਖ ਲੈਂਣੇ ਆ, ਸਰਦੀ ਵਸਤੇ ਵਿਕਸ ਰੱਖ ਲਾਂਗੇ, ਜੇ ਨਾਲ ਛੋਟੇ ਬ ਚੇ ਨੇ ਤੇ ਬੱਚੇਆਂ ਦਾ ਪੈਰਾਸੀਟਾਮੋਲ ਵੋਮਟਿੰਗ ਦਾ ਸਿਰਪ ਹੋ ਗੇਆ। ਹੋਰ ਕਿਸੇ ਨੂੰ ਡਾਇਜੈਸਟ ਨਈ ਹੁੰਦਾ ਪੋਟੀਆਂ ਲੱਗ ਜਾਂਦੀਆਂ। ਇਸ ਸਮੇਂ ਕਿ ਦਵਾਈਆਂ ਨਾਲ ਮੈਂ ਸੋਚ ਰਈ ਸੀ ਕਿ ਰੱਖ ਲਵਾਂਗੀ।
ਹਾਂ ਐ ਚੀਜ਼ਾਂ ਦੇ ਨਾਲ ਰੱਖ ਲਓ। ਤੁਸੀ ਦਵਾਈਆਂ ਦਾ ਵੇਖ ਲਓ ਤੇ ਫਿਰ ਮੈਂ ਉਦਾ ਖਾਣ ਪੀਣ ਦਾ ਦੇਖ ਲੈਂਣਾ ਵਾਂ।
ਹਾਂ ਖਾਣ -ਪੀਣ ਦਾ ਦੇਖਲੋ ਨਾ ਨਾਲੇ ਦੇਖ ਲਾਂਗੇ ਇੱਕ ਅੱਧਾ ਜਿਵੇਂ ਜਰਾਬਾਂ ਦਾ ਜੋੜਾ ਐਕਸਟਰਾ ਹੋ ਗਿਆ।
ਹਾਂ ਜੁਰਾਬਾਂ ਨੈਪਕਿਨ ਗਲਵਸ ਵਗੈਰਾ ਐ ਐਕਸ ਚਾਈਂ ਰੱਖ ਲਾਂਗੇ ਕੱਲ ਨੂੰ ਕਿਸੇ ਹੋਰ ਨੂੰ ਵੀ ਲੋੜ
ਕਿਸੇ ਹੋਰ ਨੂੰ ਵੀ ਕੋਈ ਮੰਗ ਲੈਂਦਾ ਸੰਗਤ 'ਚੋਂ ਤੇ ਮੈਂ ਕਿਆ ਦੇ ਦੇਵਾਂਗੇ। ਤੇ ਹੋਰ ਕੋਈ ਤੁਹਾਨੂੰ ਚੀਜ਼ ਜਿਵੇਂ ਯਾਦ ਆਏ ਓ ਚੀਜ਼ ਤੁਸੀਂ ਮੈਨੂੰ ਯਾਦ ਕਰਾ ਦੇਣਾ ਚੀਜ਼ ਜਿਵੇਂ ਪੈਕ ਪੈਕੇਟਸ ਵਗੈਰਾ ਤੇ ਰੈਂ ਦੇਨਾ। ਜਿਸ ਤਰ੍ਹਾਂ ਚੂਸਣ ਵਾਲੀਆਂ ਗੋਲੀਆਂ ਹੋ ਗਈਆਂ ਓ ਓਰੇਂਜ ਵਾਲੀਆਂ ਹੋਰ ਗਲੂਕੋਜ ਰੱਖ ਲਿਆ ਜੇ ਹੋਰ ਓ ਟੈਂਗ ਆਂਦਾ ਐ ਪਾਣੀ 'ਚ ਖੋਲ ਕੇ ਪੀਣ ਵਾਸਤੇ ਐਨਰਜੀ ਵਾਲੀ ਚੀਜ਼ਾਂ ਜੇੜੀਆਂ ਸਾਨੂੰ ਐਨਰ ਜੀ ਮਿਲੇ ਤੁਸੀ ਕੁਛ ਐਵੇਂ ਦੀਆਂ ਚੀਜ਼ਾਂ ਰੱਖ ਲੈਣਾ ਔਰ ਚੋਕ ਟੋਫੀਆਂ ਜਾਦਾ ਰੱਖ ਲੈਣਾ ਜੇੜੀਆਂ ਖੱਟੀਆਂ ਮਿੱਠੀਆਂ ਹੁੰਦੀਆਂ ਨੇ ਚੂਸਣ ਵਾਲੀਆ ਹੁੰਦੀਆਂ।
ਟੋਫੀਆਂ ਹਾਂ-ਹਾਂ-ਹਾਂ-ਹਾਂ ਸਈ ਕੈ ਰਏ ਓ-ਓ ਸਬ ਦੀ ਜਾਦਾ ਲੋੜ ਪੈਂਦੀ ਏ।
ਹਾਂ ਐ ਸਭ ਚੀਜਾਂ ਜਾਦਾ ਕਿਤੇ ਪੈਕਟਸ ਵਗੈਰਾ ਦੇ ਰਸਤੇ 'ਚ ਟੈਂਟ ਵਗੈਰਾ ਲਗਾ ਕੇ ਬੈਠੇ ਹੁੰਦੇ ਨੇ ਉੱਧਰ ਦੇ ਈ ਲੋਗ ਓ ਸੇਲ ਕਰਦੇ ਨੇ ਓ ਚੀਜ਼ ਦੀ ਤਾਂ ਚਲੋ ਨੀਡ ਨੀ ਪੈਂਦੀ ਜਿਵੇਂ ਐ ਚੀਜ਼ ਬੋਤ ਘੱਟ ਮਿਲਦੀ ਏ ਜੇ ਮਿਲਦੀ ਵੀ ਨਾ ਇਧਰੋ ਦੀ ਟ੍ਰਿਪਲ ਚਾਰ ਗੁਣਾ ਰੇਟ ਤੇ ਮਿਲਦੀ ਏ। ਤੇ ਮੈਂ ਕਿਆ ਚੀਜ਼ ਦਾ ਅਸੀ ਸਟੋਕ ਜਾਦਾ ਰੱਖ ਲਾਂਗੇ ਦਵਾਈ-ਦਵਾਈ ਹੋ ਗਈ ਔਰ ਐ ਐਨਰਜੀ ਵਾਲੀ ਚੀਜ਼ ਹੋ ਗਈ ਗਲੂਕੋਜ ਤੇ ਕੀ ਏ ਪਾਣੀ 'ਚ ਨਈ ਤੇ ਹੱਥ 'ਚ ਪਾ ਕੇ ਦੇ ਦੋ ਇੱਕ-ਇੱਕ ਚਮਚ ਬਈ ਆਪੇ ਚਟ ਕੇ ਖਾ ਲੈਣਗੇ।
ਹਾਂ-ਹਾਂ ਸਈ ਕਹਿ ਰਏ ਓ ਤੁਸੀ
ਹਾਂ
ਤੇ ਸਾਡੇ ਟ੍ਰਿਪ ਨੂੰ ਦੇਖੋ ਮੈਨੂੰ ਲੱਗਦਾ ਜਿਵੇ ਇੱਕ ਦਿਨ ਨੂੰ ਯਾਤਰਾ ਸਟਾਰਟ ਕਰਨੀ ਏ ਤੇ ਅਸੀ ਆਪਣਾ ਕੇੜਾ ਗੁਰਦੁਆਰਾ ਦੱਸਿਆ ਸੀ ਮੈਂ ਤੁਹਾਨੂੰ
ਗੋਬਿੰਦ ਧਾਮ।
ਨਈ-ਨਈ
ਰਿਸ਼ੀ ਕੇਸ਼।
ਰਿਸ਼ੀ ਕੇਸ਼ ਤੋਂ ਪੈਲੇ ਐ। ਪੋਂਟਾ ਸਾਹਿਬ ਇੱਕ ਦਿਨ ਪੋਂਟਾ ਸਾਹਿਬ ਲੱਗ ਜਾਏਗਾ। ਇੱਕ ਦਿਨ ਰਿਸ਼ੀਕੇਸ਼ ਲੱਗ ਜਾਏਗਾ ਫੇਰ ਇੱਕ ਦਿਨ ਗੋਬਿੰਦ ਘਾਟ ਇੱਕ ਦਿਨ ਗੋਬਿੰਦ ਧਾਮ ਫਿਰ ਇੱਕ ਪੰਜਵੇਂ ਦਿਨ ਅਸੀ ਪਹੁੰਚਣਾ ਐ ਆਪਣਾ ਗੁਰਦੁਆਰੇ ਹੈ।
ਕੇੜਾ
ਪੋ ਹਿੰਮ ਹੇਮ ਕੁੰਟ ਸਾਹਿਬ ਉਸੇ ਦਿਨ ਅਸੀ ਪੰਜ-ਪੰਜ ਪੰਜਵੇਂ ਦਿਨ ਪਹੁੰਚਾਂਗੇ ਤੇ ਉਸੇ ਦਿਨ ਈ ਅਸੀ ਨੀਚੇ ਆ ਜਾਣਾ ਗੋਬਿੰਦ ਦਾਮ
ਅੱਛਾ ਮਤਲਬ ਓਥੇ ਇੱਕ ਦਿਨ ਰਾਤ‌ ਦੀ ਸਟੇਅ ਕਰਨਾ ਆਪਾਂ।
ਰਾਤੀ, ਨ‌ਈ ਹਾਂ ਰਾਤੀ ਸਟੇਅ ਫੇਰ ਗੋਬਿੰਦ ਧਾਮ ਕਰਨਾ ਐ ਅਸੀਂ।
ਅੱਛਾ ਮਤਲਬ ਪੰਜ ਦਿਨ ਜਾਣ ਚ ਲੱਗਣੇ ਆ ਪੰਜ ਦਿਨ ਆਣ ਚ।
ਕਿਉਂਕਿ ਅਹ ਓਥੋਂ ਦੀ ਰਿਸ਼ੀਕੇਸ਼ ਤੋਂ ਪੰਜ ਦਿਨ ਤੇ ਆਣ ਚ ਤਿੰਨ ਦਿਨ ਚ ਅਸੀਂ ਰਿਟਰਨ ਘਰ ਆ ਸਕਦੇ ਆ, ਆਨ ਚ ਟਾਈਮ ਨੀ ਲੱਗਦਾ ਕਿਉਂਕਿ ਨੀਚੇ ਉਤਰਨਾ ਹੁੰਦੈ ਤੇ ਨੀਚੇ ਤੇ ਸੌਖਾ ਉਤਰ ਜਾਂਦੈ ਬੰਦਾ।
ਹਾਂ ਅੱਛਾ-ਅੱਛਾ।
ਬਈ ਅਹ ਓ ਸਾਡੇ ਓਥੇ ਅਗਰ ਅਸੀਂ ਕੀ ਕਹਿੰਦੇ ਨੇ ਛੇ ਔਰ ਤੇਰਾਂ ਕਿਲੋਮੀਟਰ ਵਾਲੀ ਚੜਾਈ ਕੱਠੇ ਉਤਰ ਜਾਈਏ ਨਾ ਤੇ ਸਾਡੇ ਕੋਲੋਂ ਇੱਕ ਦਿਨ ਬਚ ਜਾਂਦਾ ਏ ਫੇਰ ਓ ਆਪਣਾ ਅਸੀਂ ਗੋਬਿੰਦ ਘਾਟ ਰੁਕੇ। ਤੇ ਅਗਲੇ ਦਿਨ ਰਿਸ਼ੀਕੇਸ਼ ਵਾਸਤੇ ਨਿਕਲ ਜਾਵਾਂਗੇ। ਰਿਸ਼ੀਕੇਸ਼ ਅਗਰ ਤੁਸੀਂ ਆਪਣੇ ਘਰ ਨੂੰ ਜਾਣਾ ਹੋਏ ਘਰ ਨੂੰ ਚਲੇ ਜਾਣਾ। ਮੈਂ ਤੇ ਏਅ ਸੋਚਿਆ ਸੀ ਕਿ ਚੱਲ ਬੱਚੇ ਨਾਲ ਹੋਣਗੇ ਤੇ ਰਿਸ਼ੀਕੇਸ਼ ਘੁੰਮਾ ਫਿਰਾ ਲਿਆਵਾਂਗੇ ਰਿਸ਼ੀਕੇਸ਼ ਦੇ ਖਣ ਆਲੀ ਜਗਾ, ਵਧੀਆ ਜਗਾ ਐ।
ਹਾਂ ਸਹੀ ਕਹਿ ਰਹੇ ਓ, ਰਿਸ਼ੀਕੇਸ਼ ਵਧੀਆ ਜਗ੍ਹਾ ਐ, ਹਾਂ।
ਹਾਂ ਤੁਸੀਂ ਦੇਖ ਲੈਣਾ ਅਗਰ ਤੁਸੀਂ ਘੁੰਮਣਾ ਫਿਰਨਾ ਹੋਇਆ ਤੇ ਨਾਲ ਥੋੜਾ ਘੰਮ ਫਿਰ ਲਵਾਂਗੇ। ਇੱਕ-ਦੋ ਦਿਨ, ਰਿਸ਼ੀਕੇਸ਼ ਰਹਿ ਲਾਗੇ। ਤੇ ਫੇਰ ਓਧਰੋਂ ਦੀ ਸਿੱਧਾ ਆਪੋ ਆਪਣੇ ਘਰ ਨਿਕਲ ਜਾਵਾਂਗੇ।
ਤੇ ਓਥੋਂ ਦੀ ਜਦੋਂ ਵਾਪਿਸ ਆਣਾ ਓਥੋਂ ਆਦੀ ਵਾਰ ਚ ਕੋਈ ਅਹ ਕੋਈ ਲੰਗਰ ਵਗੈਰਾ ਹੁੰਦੇ ਨੇ ਜਾਂ ਫੇਰ ਕੁਛ ਜਾਂ ਅ ਐਕਸਟਰਾ ਈ ਸਮਾਨ ਰੱਖਣਾ ਪਏਗਾ।
ਨ‌ਈ, ਨ‌ਈ, ਨ‌ਈ ਓ ਤੇ ਜਿਵੇਂ ਅਸੀਂ ਨਿਕਲੇ ਆ ਲੰਗਰ ਖਾ ਕੇ ਨਿਕਲੇ ਆ ਨਾਲੇ ਸੇਵਾ ਦਾ ਸੇਵਾ ਲੱਗੇ ਹੁੰਦੇ ਨੇ ਸਾਰੇ ਲੋਕੀ ਲੰਗਰ ਬਾਕੀ ਆਪਣੇ ਉੱਤੇ ਆ ਜਿਵੇਂ ਭੁੱਖ ਜਾਦਾ ਲੱਗੀ ਤੇ ਰਸਤੇ ਚ ਰੁੱਕੇ, ਟੈਂਟ ਵਾਲੇ ਬੈਠੇ ਦੇ ਹੁੰਦੇ ਨੇ‌। ਓਨਾਂ ਕੋਲੋਂ ਪਾਣੀ ਲੈ ਲੋ, ਮੈਗੀ ਬਣਵਾ ਲੋ ਔਰ ਕੀ ਕਹਿੰਦੇ ਨੇ। ਪਰੌਠੇ ਬਣਾਦੇ ਨੇ, ਤੇ ਵੈਸੇ ਤੇ ਪੇਟ ਜਿੰਨਾ ਘੱਟ ਭਰਿਆ ਦਾ ਹੋਏਗਾ ਨਾ ਜਿੰਨਾ ਘੱਟ ਹਲਕਾ ਹੋਏਗਾ ਅਸੀਂ ਜਾਦਾ ਚੜਾਈ ਕਰ ਪਾਵਾਂਗੇ।
ਹੂੰ-ਹੂੰ।
ਪੇਟ ਭਰਿਆ ਦਾ ਹੋਏਗਾ ਸਾਡੇ ਕੋਲ ਤੁਰਿਆ ਨੀ ਜਾਏਗਾ।
ਹਾਂ ਮਤਲਬ ਥੋੜਾ ਈ ਮਤਲਬ ਖਾ ਕੇ ਜਾਣਾ।
ਥੋੜਾ ਈ ਖਾਣਾ, ਬਾਕੀ ਰਸਤੇ ਚ ਬ ਬੱਚਿਆਂ ਨੂੰ ਹਰ ਚੀਜ਼ ਮਿਲ ਜਾਂਦੀ ਬੱਚਿਆਂ ਦਾ ਦੁੱਧ ਲੈਣਾ ਏ ਐ, ਅਸੀਂ ਚਾਹ ਪੀਣੀ ਐ। ਤੇ ਓ ਰਸਤੇ ਚ ਓਦੀ ਚਿੰਤਾ ਓਦੀ ਦਿੱਕਤ ਨੀ ਹੈਗੀ।
ਹਾਂ।
ਹਾਂ, ਊ ਬ ਬਾਕੀ ਹੋਰ ਸਭ ਤੁਸੀਂ ਜੋ ਤੁਹਾਨੂੰ ਲੱਗੇ ਤਿਆਰੀ ਕਰ ਲੇਆ ਜੇ। ਜਾਂ ਇੱਕ ਵਾਰ ਫੋਨ ਤੇ ਪੁੱਛ ਲੇਆ ਜੇ, ਹਨਾ? ਗੁਰਦੁਆਰੇ ਦੇ ਅੰਦਰ ਸਾਰੀ ਫੈਸਿਲਿਟੀ ਪ੍ਰੋਵਾਈਡ ਏ ਸਾਨੂੰ ਸਭ ਚੀਜ਼ ਰੂਮ ਵੀ ਮਿਲਣਗੇ ਜਿੱਥੇ ਸੰਗਤ ਨੇ ਡੇਰਾ ਲਾਇਆ ਹੋਏਗਾ ਓਥੇ ਈ ਅਸੀਂ ਵੀ ਆਪਣੇ ਗੱਦੇ ਬਿਸਰੇ ਲੈ ਕੇ ਓਥੇ ਈ ਲੇਟ ਜਾਵਾਂਗੇ।
ਠੀਕ ਐ, ਠੀਕ ਐ ਚਲੋ
ਹਾਂ-ਹਾਂ, ਹਾਂਜੀ-ਹਾਂਜੀ, ਚਲੋ ਹਾਂਜੀ ਤਿਆਰੀ ਕਰਦੇ ਓਕੇ ਜੀ ਸਤਿ ਸ੍ਰੀ
ਸਤਿ ਸ਼੍ਰੀ ਕਾਲ।